ਹੈਲੋ
ਹਾਂਜੀ, ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ।
ਹੋਰ, ਠੀਕ ਹੈ ਵਧੀਆ, ਤੁਸੀਂ ਦੱਸੋ?
ਬਸ ਵਧੀਆ, ਸਭ ਠੀਕ ਐ,
ਹੋਰ, ਕੀ ਕਰ ਰਹੇ ਸੀ ਤੁਸੀਂ?
ਕੁਛ ਨ ਬਸ, ਰੋਟੀ ਖਾ ਰਹੇ
ਅੱਛਾ, ਅੱਛਾ ਹੋਰ ਸੁਣਾਓ
ਬਸ ਹੋਰ ਸਭ ਵਧੀਆ, ਤੁਸੀਂ ਸੁਣਾਓ
ਬਸ, ਹਾਂ ਬਸ ਮੈਂ ਕੋਲ ਕੀਤੀ ਸੀ ਮੈਂ ਕਿਹਾ, ਕਿ ਮਨਮਨਦਾ ਕੁਛ ਪ੍ਰੋਗਰਾਮ ਬਣਾਈਏ
ਜੀ ਅੱਛਾ
ਹਾਂਜੀ
ਆਈਏ ਤੇ, ਮੀਂਹ ਪੈੰਦਾ ਪਿਆ ਵੇ,
ਅੱਛਾ, ਅੱਛਾ
ਥੋੜਾ ਰੁਕ ਹੀ ਬਨੇਗਾ, ਜੇ ਤੇ ਸਕੂਲ ਖੁੱਲੇ ਹੋਏ ਨੇ ਬੱਚਿਆਂ ਦੇ
ਅੱਛਾ, ਖੁੱਲ੍ਹ, ਤੁਹਾਡੇ ਬੱਚਿਆਂ ਦੇ ਸਕੂਲ ਖੁੱਲ੍ਹ ਗਏ ਨੇ
ਹਾਂਜੀ, ਖੁੱਲ ਗਏ ਨੇ ਸਕੂਲ,
ਅੱਛਾ
ਤੁਸੀਂ ਘੁੰਮਣਾ ਸੀਂ, ਕਿੱਥੇ ਕਹਿ ਰਹੇ ਸੀ।
ਨਹੀਂ ਮੈਂ ਕਹਿ ਰਹੀ ਸੀ, ਕਿਧਰੇ ਚੱਲਣੇ ਆ ਘੁੰਮਣ। ਏਸ ਟੈਮ ਸਾਡੇ ਬੱਚਿਆਂ ਦੀਆਂ ਛੁੱਟੀਆਂ ਚੱਲ ਰਹੀਆਂ ਨੇ, ਫਿਰ ਉਹਨਾਂ ਦੇ ਖੁੱਲ ਫਿਰ ਉਹਨਾਂ ਦੇ ਸ਼ੁਰੂ ਹੋ ਜਾਏਗੇ।
ਅੱਛਾ-ਅੱਛਾ।
ਹਾਂ, ਤੇ ਵੀ ਮੈਂ ਕਿਹਾ ਚੱਲ ਥੋੜ੍ਹੀ ਕਿਧਰੇ ਐਵੇਂ ਹਿਲ ਸਟੇਸ਼ਨ ਵਗੈਰਾ ਤੇ ਚੱਲਦੇ ਆਂ, ਮੈਂ ਕਿਹਾ।
ਅੱਛਾ ਜੀ।
ਹਾਂ।
ਚਲੋ ਕੱਲ ਕਰਦੀ ਆਂ, ਪ੍ਰੋਗਰਾਮ ਬਣਾਣੀ ਆ, ਕੋਈ ਜਗ੍ਹਾ ਦੱਸੋ ਐਸੀ ਜਿਹੜੀ ਖ਼ਾਸ ਹੋਏ ਕੁਛ। ਕੋਈ ਇਤਿਹਾਸਿਕ ਜਗ੍ਹਾ, ਜਾਂ ਫਿਰ ਕੋਈ
ਇਤਿਹਾਸਿਕ ਜਗ੍ਹਾ ਚੱਲਣਾ ਐ ਤੇ ਫਿਰ ਤੁਸੀਂ ਹਜ਼ੂਰ ਸਾਹਿਬ ਜਾਂ ਫਿਰ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਉੱਥੇ ਚੱਲੋ।
ਅੱਛਾ, ਹੋਰ ਕੋਈ ਘੁੰਮਣ ਵਾਲੀ।
ਐਦਾਂ ਈ ਚੱਲੋ ਕਿਧਰੇ
ਕਿਦਰ
ਅੰਮ੍ਰਿਤਸਰ ਚੱਲੋ ਜਾਂ ਹਜ਼ੂਰ ਸਾਹਿਬ ਦਾ ਪ੍ਰੋਗਰਾਮ ਬਣਾਓ, ਉੱਥੇ ਚੱਲੋ।
ਅੱਛਾ ਜੀ, ਉੱਥੇ ਦੀ ਕੀ ਖਾਸੀਅਤ ਏ, ਦੱਸੋ ਕੁਛ ਓਹਦੇ ਦੇ ਬਾਰੇ ਚ।
ਹਾਂਜੀ।
ਉੱਥੇ ਦਾ ਕੁਛ ਇਤਿਹਾਸ ਦੱਸਦੋ, ਤੁਸੀਂ ਦੱਸੋ ਇਤਿਹਾਸ ਉੱਥੇ ਦਾ।
ਅੰਮ੍ਰਿਤਸਰ ਦਾ ਤੇ ਤੁਹਾਨੂੰ ਪਤਾ ਹੀ ਹੋਏਗਾ, ਗੁਰੂ ਰਾਮਦਾਸ ਜੀ ਦਾ ਕਿੰਨਾ ਉੱਥੇ ਜ਼ਿਆਦਾ ਹੈ ਏ, ਜੋ ਵੀ ਮੰਨਤ ਮੰਗੋ ਗੁਰੂ ਰਾਮਦਾਸ ਜੀ ਦਾ ਨਾਂ ਲੈ ਕੇ ਸੱਚੇ ਮਨੋ ਜਾਓ, ਸਾਰੀ ਮਨੋਕਾਮਨਾਵਾਂ ਪੂਰਨ ਹੁੰਦੀਆਂ ਨੇ। ਲੋਕਾਂ ਦੇ ਕਿੰਨੇ-ਕਿੰਨੇ ਦੁੱਖ ਉੱਥੇ ਦੂਰ ਹੋਏ ਨੇ, ਅੰਮ੍ਰਿਤਸਰ ਚੇ।
ਅੱਛਾ।
ਸਰੋਵਰ ਚੇ ਇਸ਼ਨਾਨ ਕਰਨ ਨਾਲ ਤੁਸ ਤੁਸੀਂ ਕਹਾਣੀ ਨਈ ਸੁਨੀ ਉਹ ਪਿੰਗਲੇ ਦੀ।
ਨਈ-ਨਈ, ਮੈਂ ਨੀ ਸੁਣੀ।
ਰਾਜਾ ਆਪਣੀ ਧੀ-ਧੀ ਨੂੰ ਪਿੰਗਲੇ ਨਾਲ ਵਿਆਹ ਦਿੰਦਾ ਏ।
ਅੱਛਾ।
ਤੇ ਹਾਂ ਪਿੰਗਲੇ ਨਾਲ ਵਿਆਹ ਦਿੰਦਾ, ਤੇ ਉਹਦੀ ਕੁੜੀ ਉਹਨੂੰ ਟੋਕਰੀ ਚ ਬਾਕੇ ਲੈ ਜਾਂਦੀ ਏ, ਤੇ ਉਹਨੂੰ ਥੱਕ ਜਾਂਦੀ ਏ ਉਹਨੂੰ ਚੁੱਕ ਛੋੜ ਕੇ ਚਲੀ ਜਾਂਦੀ ਐ ਕਿਧਰੇ ਤੇ, ਉਥੇ ਇੱਕ ਉਹ ਦੇਖਦਾ ਨਦੀ ਟਾਈਪ ਦੀ ਏ ਛੋਟੀ ਟੀ ਸੀ ਸਰੋਵਰ ਟਾਈਪ ਦਾ ਬਣਿਆ ਏ, ਤੇ ਉਹ ਰਿੜਦਾ ਰਿੜ ਓਹਨੇ ਦੇਖਦਾ ਐ ਉੱਥੇ। ਕਊਆ ਜਾਂਦਾ ਵੇ, ਨਾਂਦੈ ਉੱਥੇ। ਤੇ ਗੋਰਾ ਚਿੱਟਾ ਹੋ ਕੇ ਆ ਜਾਂਦਾ ਬਾਹਰ ਹੰਸ ਬਣ ਕੇ, ਉਹ ਕਹਿੰਦਾ ਅਗਰ ਇਹ ਕਊਆ ਐਵੇ ਹੋ ਕੇ ਆ ਜਾ ਰਿਹਾ। ਤੇ ਮੈਂ ਵੀ ਜਾ ਕੇ ਵੇਖਣਾ ਵਾ, ਤੇ ਓ ਉੱਥੇ ਘਸੀਟਦਾ-ਘਸੀਟਦਾ ਟੋਕਰੀ ਆਪਣੀ ਉੱਥੇ ਜਾ ਕੇ ਡੁਬਕੀ ਲਗਾਂਦਾ ਏ। ਤੇ ਉਹ ਇਕਦਮ ਠੀਕ ਹੋ ਜਾਂਦਾ ਵੇ, ਉਹ ਆਪਣੀ ਇੱਕ ਅਹ ਛੋਟੀ ਉਂਗਲੀ ਨੂੰ ਛੋੜ ਦਿੰਦਾ ਵੇ। ਉਹ ਕਹਿੰਦਾ ਕਿ ਇਹ ਇੱਕ ਨਿਸ਼ਾਨੀ ਮੈਂ ਰੱਖਾਂ, ਕਿ ਮਤਲਬ ਉਹਨੂੰ ਪਤਾ ਪਤਾ ਚਲਿਆ ਮਾਇਆ ਉਹਦਾ ਪਤੀ ਆ।
ਅੱਛਾ, ਇਤਿਹਾਸ ਚ ਹੈਗਾ ਐ।
ਹਾਂ, ਉਹਨੂੰ ਪਤਾ ਚੱਲਿਆ ਮੈਂ ਉਹਦਾ ਪਤੀ ਆ, ਨਈ ਤੇ ਉਹ ਪਹਿਚਾਣ ਨੀ ਪਾਏਗੀ, ਮੈਨੂੰ ਕਹੇਗੀ ਪਿੰਗਲਾ ਸੀ। ਤਰ ਪੁਰ ਨੀ ਸਕਦਾ ਸੀ, ਮੈਨੂੰ ਇੱਥੇ ਬਹਾ ਕੇ ਗਈ ਆ, ਤੇ ਐਵੇਂ ਏਨਾ ਸੋਹਣਾ ਇਕਦਮ ਠੀਕ ਠਰਕੀ ਵੀ ਹੋ ਗਿਆ, ਤੇ ਉਹ ਉਹਦੀ ਵੋਟੀ ਆਂਦੀ ਏ, ਤੇ ਉਹ ਕਹਿੰਦਾ ਮੇਰਾ ਉਹ ਕਹਿੰਦੀ ਉਹਨੂੰ ਤੇਰਾ ਪ ਅਹ ਮੇਰਾ ਪਤੀ ਐ। ਕਿੱਥੇ ਸੀ ਮੈਂ ਉਹਨੂੰ ਛੱਡ ਕੇ ਗਈ ਸੀ, ਕਿੱਥੇ ਤੂੰ ਉਹਨੂੰ ਮਾਰ ਦਿੱਤਾ ਵੀ ਤੂੰ ਉਹਦੀ ਜਗ੍ਹਾ ਬਹਿ ਗਿਆ, ਕਹਿੰਦੇ ਨਹੀਂ ਮੈਂ ਤੇਰਾ ਪਤੀ ਮੈਂ ਈ ਓ ਵਾਂ।
ਅੱਛਾ!
ਹਾਂ ਤੇ ਉਹ ਕਹਿੰਦੀ ਹੈ ਨਹੀਂ ਤੂੰ ਮੇਰਾ ਪਤੀ ਹੋ ਹੀ ਨਹੀ ਸਕਦਾ ਮੇਰਾ ਪਤੀ ਪਿੰਗਲਾ ਹੈ ਮੈਂ ਉਹਨੂੰ ਐਵੇਂ ਟੋਕ ਕੁਖੜੀ ਚ ਪਾ ਕੇ ਗਈ ਸੀ ਕਹਿੰਦਾ ਦੇਖਿਆ ਦੇਖ ਨਿਸ਼ਾਨੀ ਆਪਣੀ ਉਂਗਲੀ ਦਿਖਾਦਾ ਹੈ। ਤਾਂ ਵੀ ਉਹ ਵਿਸ਼ਵਾਸ ਨਹੀਂ ਕਰਦੀ ਫਿਰ ਉਹਦੇ ਬਾਅਦ ਉਹ ਹਾਂ ਉਹਦੇ ਸਾਹਮਣੇ ਜਾਂਦਾ ਹੈ ਫਿਰ ਉਹ ਉਹਦੇ ਸਸ਼ਨਾਨ ਕਰਦਾ ਹੈ ਉਂਗਲੀ ਵੀ ਉਹਦੀ ਠੀਕ ਹੋ ਜਾਂਦੀ ਹੈ ਤਾਂ ਉਹ ਮੰਨਦੀ ਹੈ ਕਿ ਹਾਂ ਕੀ ਐ ਸਹੀ ਵੀ ਮੇਰਾ ਪਤੀ ਕਿੰਨੇ ਕਿੰਨੇ ਲੋਕਾਂ ਦੇ ਦੁਖ ਦੂਰ ਹੋਏ ਨੇ ਉੱਥੇ ਦਰਬਾਰ ਸਾਹਿਬ ਇਸ਼ਨਾਨ ਕਰਨ ਨਾਲ ਸਰੋਵਰ ਛੇ਼
ਅੱਛਾ!
ਹਾਂ ਸੱਚੇ ਮਨ ਨਾਲ ਜਾਓ ਗੁਰੂ ਰਾਮਦਾਸ ਜੀ ਦਾ ਨਾਂ ਲੈ ਕੇ ਮੰਨਤ ਮੰਗੋ ਜੋ ਪੂਰੀ ਹੁੰਦੀ
ਇਹ ਗੱਲ ਤੇ ਤੁਸੀਂ ਸ ਕਹਿ ਰਹੇ ਹੋ
ਹਾਂ ਤੇ ਤੁਸੀਂ ਆਪਣੀ ਗੁਰਸਿੱਖੀ ਬਾਰੇ ਪੜ੍ਹਦੇ ਨੀ ਹੋ ਤੁਹਾਨੂੰ ਪਤਾ ਨੀ
ਨਹੀਂ ਪਤਾ ਹੋਵੇ ਇਹ ਹੀ ਮੰਨੀ ਪਤਾ ਸੀ ਇਹ ਸੱਚੀ ਘਟਨਾ ਹੈ ਨਾ
ਹਾਂ ਸੱਚੀ ਘਟਨਾ ਹੈ
ਨਹੀਂ ਆਇਆ ਤਾਂ ਨਹੀਂ ਮੈਨੂੰ ਜਾਣਕਾਰੀ ਸੀ
ਹਾਂ ਸੱਚੀ ਘਟਨਾ ਹੈ ਲੋਕਾਂ ਦੇ ਕੈਂਸਰ ਤੱਕ ਹਮ ਸਹੀ ਹੋ ਗਏ ਨੇ ਉੱਥੇ ਜਾ ਕੇ
ਹਾਂ ਸਹੀ ਗੱਲ ਹੈ
ਹਾਂ ਸੱਚੇ ਮਨੋ ਬਸ ਹਾਂ ਸੱਚੇ ਮਨੋ ਵਿਸ਼ਵਾਸ ਕਰਕੇ ਜਾ ਕੇ ਮੰਨਤ ਮੰਗੋ ਪਾਠ ਪੂਜਾ ਕਰੋ ਸਭ ਦੁੱਖ ਦੂਰ ਹਉਂਦੇ ਨੇ
ਸਹੀ ਗੱਲ ਆ ਤੁਸੀਂ ਚਲੋ ਅਸੀਂ ਵੀ ਪ੍ਰੋਗਰਾਮ ਬਣਾਵਾਂਗੇ। ਅੰਮ੍ਰਿਤਸਰ ਦਰਸ਼ਨ ਕਰਨ ਜਾਵਾਂਗੇ ਜ਼ਰੂਰ
ਹਾਂਜੀ! ਹਾਂਜੀ! ਹਾਂਜੀ! ਨਹੀਂ ਉੱਥੇ ਹੋਰ ਵੀ ਕਾਫੀ ਮਤਲਬ ਬਹੁਤ ਜ਼ਿਆਦਾ ਉੱਥੇ ਦੇਖਿਆ ਹੈ ਤੇ ਲੋਕ ਅਹ ਇੱਕ ਅੰਨਾ ਬੰਦਾ ਗਿਆ ਸੀ ਉਹਦੀ ਅੱਖਾਂ ਦੀ ਰੌਸ਼ਨੀ ਨੀ ਆ ਗਈ ਅਚਾਨਕ ਹਾਂ ਬਹੁਤ ਸਾਰੇ ਐਸੇ ਕਾਰਨਾਮੇ ਹੋਏ ਨੇ ਹਾਂਜੀ ਹਾਂ-ਹਾਂ ਹੁਣ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਦੇਖਲੋ ਉੱਥੇ ਚੌਪਹਿਰਾ ਸਾਹਿਬ ਜੀ ਚੌਪਹਿਰਾ ਸਾਹਿਬ ਸੰਡੇ ਨੂੰ ਹੁੰਦਾ ਕਿੰਨੀ ਸੰਗਤ ਆੁੰਦੀ ਹੈ ਲੱਖੋਂ ਦੀ ਉਹਦੇ 'ਤੇ ਸੰਗਤ ਆਂਦੀ ਹੈ
ਕਿ ਸੰਗਤ ਆਉਂਦੀ ਹੈ ਬਾਹਰੋਂ ਵੀ
ਹਾਂ ਸੜਕਾਂ ਤੱਕ ਤੇ ਸੰਗਤ ਬੈਠੀ ਰਹਿੰਦੀ ਏ
ਹਾਂ ਸਾਡੀ ਵੀ ਬਹੁਤ ਮਾਨਤਾ ਹੈ ਬਾਬਾ ਦੀਪ ਸਿੰਘ ਜੀ ਦੀ
ਹਾਂ ਸਰ ਸਰਦੀ ਗਰਮੀ ਧੁੱਪ ਛਾਂ ਸੰਗਤ ਨੀ ਥੱਕਦੀ ਬਸ ਸੰਗਤ ਨੂੰ ਹਾਂਉਦਾ ਹੈ ਬਸ ਚੌਪਹਿਰਾ ਸਾਹਿਬ ਸੰਡੇ ਦਾ ਦਿਨ ਆਇਆ ਅਸੀਂ ਜਾ ਕੇ ਚੌਪਹਿਰਾ ਸਾਹਿਬ ਕਟਨਾ ਹੈ
ਹਾਂਜੀ
ਲੋਕਾਂ ਦੀਆਂ ਕਿੰਨੀਆਂ ਮਨੋਕਾਮਨਾ ਉੱਥੇ ਵੀ ਪੂਰੀਆਂ ਹੁੰਦੀਆਂ ਨੇ
ਹਾਂ ਬਾਬਾ ਦੀਪ ਸਿੰਘ ਜੀ ਦੇ ਨਾ ਹਾਂ ਬ ਕਹਿੰਦੇ ਨੇ ਚੁਪਹਿਰਾ ਕੱਟੋ ਤੇ
ਹਾਂ
ਸਭ ਕੁਛ ਤੁਸੀਂ ਕੱਟਿਆ ਕਦੇ ਚੋਪਹਿਰਾ
ਹਾਂ ਮੈਂ ਮਤਲਬ ਮੈਂ ਜਾ ਨਹੀਂ ਸਕਦੀ ਹ ਪੂਰਾ ਟਾਈਮ ਮੈਂ ਨ ਉੱਥੇ ਰੁਕ ਕਿਸੇ ਗੁਰਦੁਆਰੇ ਜਿਵੇਂ ਬਾਰਾਂ ਤੋਂ ਚਾਰ ਹੁੰਦਾ ਚੌਪਹਿਰਾ ਸਾਹਿਬ ਜੀ ਤੇ ਅਸੀਂ ਇਨਾ ਟਾਈਮ ਨਹੀਂ ਦੇ ਸਕਦੇ ਆ ਤੇ ਅਸੀਂ ਥੋੜ੍ਹੀ ਦੇਰ ਜਾਂਦੇ ਸੀ ਆਪਣਾ ਹਾਜ਼ਰੀ ਲਗਾ ਕੇ ਕੇ ਮਤਲਬ ਆ ਜਾਂਦੇ ਸੀ ਗੁਰਦੁਆ ਤੇ ਹਾਂ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਆ ਐਥੇ ਸਾਡੇ ਐਥੇ ਹੈ ਤੇ ਅਸੀਂ ਜਾਂਦੇ ਰਹੇ। ਤੇ ਹਾਜ਼ਰੀ ਲਗਾ ਕੇ ਥੋੜ੍ਹੀ ਦੇਰ ਬੈ ਕੇ ਅੱਧਾ ਘੰਟਾ ਬੈਠੇ ਆ ਗਏ।
ਅੱਛਾ
ਹਾਂ-ਹਾਂ ਬਹੁਤ ਅੱਛਾ ਲੱਗਦਾ ਬਹੁਤ ਸੰਗਤ ਹੁੰਦੀ ਹੈ ਬਹੁਤ ਸੰਗਤ
ਅ ਸੰਡੇ ਤਕ ਏ ਬਨਣਾ
ਬਾਬਾ ਦੀਪ ਸਿੰਘ ਜੀ ਦੀ ਤੁਸੀਂ ਸੁਣਿਆ ਹੀ ਹੋਏਗਾ ਕਿਵੇਂ ਉਹਨਾਂ ਨੇ ਸ਼ੀਸ਼ ਆਪਣਾ ਸਿਰ ਤੇ ਹੱਥ ਤੇ ਰੱਖ ਕੇ ਜੰਗ ਲੜੀ ਸੀ।
ਹਾਂਜੀ-ਹਾਂਜੀ ਉਹ ਤੇ ਮਨੀ ਗਆਸ ਉਹਨਾਂ ਦਾ ਪਤਾ ਹੈ।
ਹਾਂ ਕਿੰਨੀ ਸ਼ਕਤੀ ਹੈ ਬਾਬਾ ਦੀਪ ਸੀ ਅੱਜ ਵੀ ਕਹਿੰਦੇ ਨੇ ਸ਼ਹੀਦ ਸਿੰਘਾਂ ਵਿੱਚ ਕਹਿੰਦੇ ਨੇ ਬੜੀ ਸ਼ਕਤੀ ਆਉਂਦੀ ਏ।
ਅੱਛਾ।
ਹਾਂ ਸ਼ਹੀਦ ਸਿੰਘਾਂ ਵਿੱਚ ਬੜੀ ਸ਼ਕਤੀ ਆਉਂਦੀ ਹੈ ਉਹ ਜਿੱਥੇ ਉਹਨਾਂ ਦੀ ਜੋਤ ਜਲਦੀ ਹੈ ਸਹੀ ਸਿੰਘਾਂ ਨੂੰ ਕਹਿੰਦੇ ਨੇ ਬਦਾਮ ਦਾ ਮਿਸ਼ਰੀ ਉਹਦਾ ਇਲਾਇਚੀ ਦਾ ਹੋਰ ਕਿਹੜਾ ਪ੍ਰਸ਼ਾਦ ਹੈ ਉਹ ਚੜਾ ਕੇ ਕੇ ਉੱਥੇ ਬਹਿ ਕੇ ਤੁਸੀਂ ਇੱਕ ਘੰਟਾ ਬ ਚੌਪਹਿਰਾ ਸਾਹਿਬ ਤੇ ਜਾਓ। ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਤੇ ਤੁਸੀਂ ਬਦਾਮ ਦਾ ਜਾਂ ਲਾਚੀ ਦਾ ਜਾਂ ਹੋਰ ਦੋ ਤਿੰਨ ਪ੍ਰਸ਼ਾਦ ਕਿਹੜੇ ਦੱਸੇ ਉਹਨਾਂ ਨੇ ਉਹ ਲੈ ਜਾ ਕੇ ਉੱਥੇ ਪ੍ਰਸ਼ਾਦ ਚੜਾਓ। ਚੜ੍ਹਾ ਕੇ ਉਹਦੇ ਬਾਅਦ ਤੁਸੀਂ ਇੱਕ ਘੰਟਾ ਪੂਰਾ ਬੈਠ ਕੇ ਬਾਬਾ ਦੀਪ ਸਿੰਘ ਜੀ ਦਾ ਸਿਮਰਨ ਕਰੋ ਔਰ ਸੱਚੇ ਦਿਲੋਂ ਜੋ ਵੀ ਤੁਸੀਂ ਮੰਗੋ ਜੋ ਵੀ ਤੁਹਾਡੇ ਮਨੋਕਾਮਨਾ ਵੇ ਮੰਗੋ ਪੂਰੀ ਜ਼ਰੂਰ ਹੋਂਦੀ ਏ
ਕੋਸ਼ਿਸ਼ ਜ਼ਰੂਰ ਕਰਾਂਗੇ ਅਸੀਂ ਵੀ ਜਾਈਏ ਦਰਸ਼ਨ ਕਰਨ।
ਹਾਂ ਤੁਸੀਂ ਕਰਕੇ ਵੇਖੋ ਜ਼ਰੂਰ ਪੂਰੀ ਹੁੰਦੀ ਹੈ ਕਹਿੰਦੇ ਨੇ ਬਾਬਾ ਦੀਪ ਸਿੰਘ ਜੀ ਦਾ ਉੱਥੇ ਬਹਿ ਕੇ ਸਿਮਰਨ ਕਰੋ ਅਰਦਾਸ ਕਰੋ ਸ ਸੱਛੇ ਦਿਲੋ ਰੱਬ ਬਾਬਾ ਜੀ ਸਾਡੀ ਐਮਨੋਕਾਮਨਾ ਤੁਸੀਂ ਪੂਰੀ ਕਰੋ। ਤੇ ਤੁਹਾਡੀ ਚਾਰੇ ਲਿਖ ਕਿਤੇ ਪਾਸੇ ਕਿ ਕਿਸੇ ਵਾਸਤੇ ਕੋਈ ਗਲਤ ਨਾ ਮੰਗੋ ਆਪਣਾ ਸਭ ਦਾ ਭਲਾ ਮੰਗੋ। ਸਭ ਵਾਸ ਕਹੋ ਸਭ ਦਾ ਪਲਾ ਇਹ
ਬਿਲਕ ਕਿਸੇ ਦੇ ਬਾਰੇ ਚ ਬੁਰਾ ਤੇ ਨਹੀਂ ਸੋਚੀਦੈ
ਬੂਰਾ ਨਾ ਮੰਗੋ ਸਭ ਦਾ ਭਲਾ ਮੰਗੋ ਉਹ ਮਨੋਕਾਮਨਾਵਾਂ ਬਹੁਤ ਪੂਰਨ ਹੁੰਦੀਆਂ ਨੇ ਲੋਕਾਂ ਦੀਆਂ।
ਹਾਂਜੀ।
ਹਾਂਜੀ।
ਬਾਬਾ ਦੀਪ ਸਿੰਘ ਜੀ ਦਾ ਤੇ ਮੈਂ ਵੀ ਬਹੁਤ ਸੁਣਿਆ ਹੋਇਆ ਕੀ ਕਰਨਾ ਚਾਹੀਦਾ ਚ ਪੈਰਾ ਸਭ ਕਰੋ।
ਹਾਂ। ਜਾਇਓ ਤੁਸੀਂ ਕਦੇ ਉੱਥੇ ਦਰਬਾਰ ਸਾਹਿਬ ਜਾਂ ਤੁਹਾਡੇ ਉੱਥੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਨਹੀਂ ਬਨੇਆ?
ਨਹੀਂ, ਨਹੀਂ, ਨਹੀਂ ਸਾਡੇ ਨਹੀਂ-ਨਹੀਂ ਸਾਡੇ ਬਨਾਰਸ ਗੁਰਦੁਆਰਾ ਨਹੀਂ ਹੈ।
ਅੱਛਾ-ਅੱਛਾ
ਬਾਬਾ ਦੀਪ ਸਿੰਘ ਜੀ ਦਾ ਨੀ ਹੈਗਾ
ਅੱਛਾ-ਅੱਛਾ ਜਿਵੇਂ ਤੁਸੀਂ ਕਦੇ ਲੁਧਿਆਣੇ ਜਾਓ ਜਾਂ ਦਰਬਾਰ ਸਾਹਿਬ ਜਾਓ। ਉੱਥੇ ਤੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਹੈ ਉੱਥੇ ਤੁਸੀਂ ਕਦੇ ਐਸਾ ਮੌਕਾ ਬਣਾ ਕੇ ਜਾਣਾ ਕਿ ਮਤਲਬ ਸੰਡੇ ਦਾ ਦਿਨ ਤੁਆਡਾ ਉੱਥੇ ਈ ਚੌਪਹਿਰਾ ਸਾਹਿਬ ਤੇ ਹੋਏ ਤੁਸੀਂ ਹਾਜ਼ਰੀ ਲਗਾ ਸਕੋ ਚੁਪਹਿਰਾ ਸਾਹਿਬ ਦੀ।
ਹੂ-ਹੂ
ਤੁਸੀਂ ਔਵਜੇ-ਐਵਜੇ ਦਿਨ ਜਾਣਾ। ਤੇ ਉੱਥੇ ਤੁਸੀਂ ਆਪ ਦੇਖੋਗੇ ਲੋਕ ਐਵੇਂ ਸੇਵਾ ਕਰਦੇ ਨੇ। ਗਰਮੀ ਨੀ ਦੇਖਦੇ ਲੋਕ ਧੁੱਪ ਨਿਕਲੀ ਹੈ ਗਰਮੀ ਹੈ ਲੋਕ ਸੇਵਾ ਵਾਸਤੇ ਵੀ ਐਵੇਂ ਲੋਕ ਭੀੜ ਉਮਰੀ ਰਹਿੰਦੀ ਹੈ ਸੰਗਤ ਐਵੇਂ ਆਉਂਦੀ ਕੇ ਜਿਹਦਾ ਕੋਈ ਉਹ ਨੀ। ਹਾਂ। ਲੋਕਾਂ ਦੇ ਅੰਦਰ ਇਨੀ ਸ਼ਰਧਾ ਵੇ, ਬਾਬਾ ਜੀ ਨੂੰ ਲੈ ਕੇ ਬਹੁਤ ਸ਼ਰਧਾ ਏ।
ਬਹੁਤ ਸ਼ਕਤੀ ਹੈ ਬਾਬਾ ਦੀਪ ਸਿੰਘ ਜੀ ਅੰਦਰ। ਹੋਰ ਦੱਸੋ ਤੁਸੀਂ?
ਹੋਰ ਸਭ ਠੀਕ ਹੈ ਵਧੀਆ।
ਔਰ ਤੁਸੀਂ ਕੋ ਤੁਸੀਂ ਕੋਈ ਗੁਰਦੁਆਰੇ ਦਾ ਇਤਿਹਾਸ ਕੋਈ ਕਿਸੇ ਗੁਰਦੁਆਰੇ ਦੇ ਬਾਰੇ ਵਿੱਚ ਕੁਝ ਜਾਣਦੇ ਹੋ। ਤੇ ਦੱਸੋ ਸਾਨੂੰ-ਸਾਨੂੰ ਹੋ ਸਕਦਾ ਨਾ ਪਤਾ ਹੋਏ।
ਨਹੀਂ ਤੇ ਬਨਾਰਸ ਨੀਚੀ ਪਗ ਗੁਰਦੁਆਰਾ ਗੁਰੂ ਤੇਗ ਬਹਾਦਰ ਜੀ ਦਾ ਹੈਗਾ ਵੇ। ਇੱਥੇ ਅਸੀਂ ਲੋਕਾਂ ਦੇ ਕਦੇ ਜਾਂਦੇ ਹਾਂ ਦਰਸ਼ਨ ਕਰਨ।
ਅੱਛਾ ਜੀ। ਹਾਂ। ਚਲੋ ਆਵਾਂਗੇ ਕਦੇ। ਹਾਂ। ਰੋਟੀ -ਪਾਣੀ ਹੋ ਗਈ ਚਲੋ ਅਸੀਂ ਕਦੇ ਆਵਾਂਗੇ ਨਾ ਉੱਥੇ ਤੇ ਤੁਸੀਂ ਸਾਨੂੰ ਲੈ ਚਲਣਾ ਦਰਸ਼ਨ ਕਰਾਉਣ। ਸਾਨੂੰ ਪਤਾ ਤੇ ਨਹੀਂ ਹੈ, ਤੁਸੀਂ ਲੈ ਜਾਣਾ। ਠੀਕ ਹੈ ਜੀ, ਅੱਛਾ ਜੀ, ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ।